ਹੈਲੋ।
ਹੈਲੋ। ਵਧੀਆ ਹਾਲ ਏ, ਤੁਸੀਂ ਦੱਸੋ? ਕੋਣ ਏ? ਮੈਂ ਹਾਲੇ ਤੇ ਬੈਠਿਆ ਹੋਯਾ ਵਾ।
ਰੋਟੀ ਖਾਲੀ ਐ?
ਹਾਂਜੀ, ਨੀ ਹਾਲੇ ਨੀ ਖਾਈ। ਰੋਟੀ ਤੇ ਔਧਰ ਖਾਵਾਂਗੇ ਬੁੜੀਆ ਲੰਗਰ, ਵਿੱਚ। ਤੀਨ ਚਾਰ ਪਾਣੀਟ ਹੈ ਚੰਡੀਗੜ੍ਹ ਹਾਂਜੀ। ਉਹ ਜ ਮਾਰਦੇ ਪਏ ਨੇ ਨਮਮਨਾ ਦੂਰ ਨਹੀਂ ਜਾ ਸਕਦੇ
ਇਹ ਤਗਾ ਤੇ ਮੰਡੀ ਲਗੀ ਹੋਈ ਹੈ
ਤੁਹਾਡੀ ਰੋਟੀ ਕਿੰਨੀ ਹੈਗੀ ਇਹ ਦੇ ਇੱਕ ਦਿਨ ਦੀ ਰੂਟੀਨ ਦੱਸੱਸੋ ਹਾਂਜੀ। ਅਜੀ
ਹੁਣ ਆਇਆ, ਹੁਣ ਅਸੀਂ ਰੋਟੀ ਖਾਧੀ। ਕੀ ਹੈਗੀ ਹੈ
ਹਾਂਜੀ ਹਾਂਜੀ ੂੰ ਗੱਲ ਸ ਪੁੱਛਣਾ ਚਾਹੀਦਾ, ਹਾਂਜੀ ਹ ਹੀ ਵੇਖਦੇ ਆ ਜ ਕੀਸੀ ਪਰ ਬ ਵਧੀਆ ਡੀਮ ਹੈਗੀ ਐ। ਦਗਾ ਟੀਮਮਏ ਨਮੀ ਇੱਕਮ ਗਲੀਆਂ ਬਹੁਤ ਗਲਤੀ ਏ ਇੱਕਮਮ ਹਾਂਜੀ ਉਹ ਗ਼ਲਤ ਬੰਦਾ ਹੈਗਾ, ਕਿਸਸੀ ਉਹਨੂੰ ਦੱਸਦਾ ਨੀ ਉਹ ਰਿਟਾਇਰਮੈਂਟ ਲੈਂਦੇ ਪਿਆ, ਨੀ ਲੈਂਦੇ ਪਿਆ
ਸਾਈਲੈਂਟ ਰਿਟਾਇਰਮਟਤਾ, ਏ
ਹਾਂਜੀ।
ਰ ਰਾਤੀ ਨੂੰ ਲਾਈਟ ਪਈ ਸੀ ਤੁਹਾਡੇ ਉੱਧਰ ਵੀ
ਹੋ ਕੋਈ ਨੀ ਹੈ
ਰਾਤੀ ਤੋਂ ਲੈਟ ਸੀ, ਤਾਡੇ ਉੱਧਰ?
ਨਾ ਇੱਥੇ ਤਾਂ ਰਹਿੰਦੀ ਸੀ। ਉਹ ਲੈਟ ਬਾਰ-ਬਾਰ ਇਹ ਪੁਲਿਸ ਚੋਕੀ ਹੈਗੀ ਪਤਾ ਕਿਹੜੀ ਪੁਲਿਸ ਚੋਕੀ ਹੈਗੀ। ਉਹ ਉੱਥੇ ਪਟਾਕਿਆਂ ਵਜਿਆ ਸੀ ਰਾਤੀ।
ਅੱਛਾ। ਕਿਹੜਾ ਪਟਾਕਾ ਵਜਿਆ ਸੀ।
ਹੋਰ ਪਾਰਕਿੰਗ ਹੋਈ ਹੈ। ਤਾਰਾਂ ਦੇ ਨਾਲ
ਉਹ ਮੈਨੂੰ ਲੱਗਿਆ, ਬੋਲਟ ਵਜਿਆ ਸੀ।
ਆਹ ਬਸ, ਆਈ ਹੈਗਾ ਇੱਥੇ ਤੇ।
ਰਾਤੀ ਨੂੰ ਬਾਰਾਂ ਵਜੇ ਆਈ ਲੈਂਟ। ਬੜਾ ਪਰੇਸ਼ਾਨ ਕੀਤਾ ਲੈਂਟਸ ਨੂੰ, ਫਿਰ ਏਸੀ ਦੇ ਥੱਲੇ ਪਏ ਆ। ਤਾਹ ਚੈਣ ਆਇਆ ਸਾਨੂੰ। ਵਰਨਾਂ ਸਾਨੂੰ ਚੈਨ ਨੀ ਆਇਆ ਸੀ।
ਹਾਂਜੀ। ਬੜੀ ਦੇਰ ਤੱਕ ਨਾ, ਜਗਮਗ-ਜਗਮਗ ਕਰਦੀ ਪਈ ਸੀ।
ਉਹਨੇ ਸਾਨੂੰ ਤੇ ਅੱਧੀ ਹਾਂ। ਉਹ ਤਾਂ ਲੈ, ਉਹ ਸਟੈਬਲਾਈਜ਼ਰ ਹੋਣਾ ਤੁਹਾਡੇ ਘਰ
ਹਾਂਜੀ। ਅਗਰ
ਹੈਗਾ ਐ। ਫੇਰ ਕਿ ਹੋ ਰਹੀ ਸੀ। ਸਟੈਪਲਾਈਜ਼ਰ ਖ਼ਰਾਬ ਹੈਗਾ?
ਨਹੀਂ, ਏਸੀ ਵੀ ਸਾਡਾ ਇਹ ਹੀ ਹੁੰਦਾ ਪਿਆ। ਜਗਮਾ-ਜਗਮਗ
ਆਈ ਸੂ ਦੇ ਨਾਲ ਤਾਂ ਲੱਗਿਆ ਹੋਦਾ ਐ। ਏਸੀ ਨੂੰ ਕੁਝ ਨੀ ਹੁੰਦਾ, ਉਹ ਫਰਿਜ ਬੰਦ ਕਰਦੇ ਨੇ ਫਟਾਫਟ।
ਹਾਂਜੀ। ਫਰਿੱਜ, ਤੇ ਆਰ-ਰੋ ਬੰਦ ਕਰਨਾ ਚਾਈਦਾ ਏ, ਜਦ ਐਵੇਂ
ਏਸੀ ਨੂ ਤਾਂ। ਕੁਝ ਹੋ ਨਈ ਸਕ ਦਾ।
ਹਾਂਜੀ, ਔ ਸਟੈਪਲਾਈਜਰ ਹੈ। ਏਸੀ- ਏਸੀ ਦਾ ਤਿਆਨ ਰੱਖਦਾ ਏ, ਪੂਰਾ ਦਬਾ
ਏਸ- ਏਸੀ ਦਾ, ਏਸੀ ਸਰਦਾਰਾਂ ਕੋਲੋਂ ਲਿੱਤਾ ਹੋਈਆ ਸੀ। ਔ ਵਧੀਆ ਦਿੱ
ਹਾਂਜੀ, ਬੋਤ ਵਧੀਆ ਹੈ ਜੀ। ਉੱਥੇ ਪੰਦਰਾਂ ਅਸੀਂ ਗੇ। ਮੈਂ ਵੀ ਨਾਂ ਮੈਂ ਵੀ ਨਾ ਸੁਣਿਆ ਹੈਗਾ, ਓਥ- ਉੱਥੇ ਦਾ। ਓਦਾ
ਔਏ-ਔ ਸਰਦਾਰ ਦਾ ਏਸੀ ਦੇ ਪਿੱਛੇ, ਸਾਡੇ ਏਸੀ ਚ ਗੈਸ ਪਈ ਸੀ। ਉਹ ਤਿੰਨ ਹਜਾਰ ਓ ਮੰਗ ਰਿਹਾ ਸੀ। ਚਾਚੇ ਨੇ ਕਿਹੜੇ ਕੋਈ ਨੀ ਹੈਗੇ, ਤਿੰਨ ਹਜ਼ਾਰ ਰਪਏ ਅਪਣਾ ਘਰੇ ਜਾਓ, ਚਲੋ।
ਤਿੰਨ ਹਜ਼ਾਰ ਰਪੇ ਵੀ, ਵੈਸੇ ਕੌਨ ਦੇ, ਘੱਟ ਤੋ ਘੱਟ ਹਾਂਜੀ। ਦੋ ਹਜ਼ਾਰ ਰਪੇ ਲੈਲੋ, ਚਾਹੇ।
ਔ ਦਿੱਤੇ ਵੀ ਹੈਗੇ, ਅਸੀ‌ ਵੀ। ਔ ਇੰਸ਼ੋਰਂਸ ਚ ਸੀ। ਔ ਗਰੰਟੀ ਚ ਸੀ, ਇੱਕ ਸਾਲ ਦੀ
ਗੈਸ ਵੀ ਆਪਾਂ ਈ ਵਰ ਲੈਂਦੇ ਐ। ਆਪਾਂ
ਔ ਗੈਸ ਔਕਸੀਜਨ ਥੋੜਾ ਵਣੇਗੀ। ਉੱਦੇ ਚ
ਨੀ, ਆਪਾਂ ਮਾਰਦੇ ਆਂ। ਗੈਸ ਆਪੇ ਆਪ ਭਰ ਜਾਂਦੀ।
ਰਾਤੀ ਗੈਸ ਮਾਰ-ਮਾਰ ਕੇ ਉਦਾ, ਔ ਕੈਂਦਾ ਮੈਂ ਤੇਨੂੰ ਈ ਮਾਰਦੀ। ਔ ਆਪਣੇ ਪੰਖੇ ਵੀ ਬੰਦ ਕਰ ਲੈਂਦੀ ਏ।
ਹਾਂਜੀ।
ਅੱਜ ਜ ਕਿੱਥੇ ਘੁੰਮਣ ਜਾਓਗੇ? ਸੰਡੇ ਹੈਗਾ ਅੱਜ।
ਹਾਂਜੀ ਹਾਂਜੀ। ਉੱਥੇ ਜਾਵਾਂ ਗੇ, ਬੁਣੀ ਗੁਰਦੁਆਰੇ।
ਔ, ਲੰਗਰ ਖਾਣਾ ਐ ਅੱਜ।
ਹਾਂਜੀ। ਹਿਨ ਦਮ
ਦੁਪੈ-ਦੁਪੈਰ ਦੀ ਰੋਟੀ ਵੀ ਤੁਆਡੀ ਔਧਰ ਹੈਗੀ, ਰਾਤੀ ਵੀ ਹੈਗੀ ਹੈ, ਔਥੇ ਹਨਾ।
ਹੂੰ ਰਾਤੀ। ਅ ਰਾਤੀ ਹਾਂਜੀ। ਪਾ ਨੀ ਪਰਾਂਦੇ।
ਨੂੰ ਰਾਦ ਹੈਗਾ।
ਸਾਡੇ ਏਧਰ ਨਾ, ਔ ਰੈੰਦਾ ੲ ਕਾਲਾ।
ਔ ਬਰਵੰਦਾ ਹੈਗਾ, ਦਬਾ ਕੇ।
ਔ, ਮੈਂ ਤਾਂ ਔਨੂੰ ਵੇਖਆ ਸੀ ਉਹ ਗਿਠਾ ਜਆ।
ਹਾਂਜੀ, ਔ, ਔ ਕਾਲਾ।
ਅੱਛਾ ਔ ਕਾਲਾ। ਜੇੜੇ ਜੇੜੇ, ਜਿਨੇ ਪੀਕੇ ਫਿਲਮ ਚ ਕੰਮ ਕੀਤਾ ਹੈਗਾ। ਔ ਬੋਣਾ ਜ਼ਾ। ਔ ਤਾਂ, ਔ ਤਾਂ ਬੜੀ ਮਾਰ ਖਾਧੀ ਔਨੇ। ਦਾਰਾ ਤੋਂ ਬੜੀ ਮਾਰ ਖਾਧੀ ਏ। ਔ ਏਕ ਵਾਰ ਏਕ ਵਾਰ ਮਜਿਦ ਵਾਲੇ। ਲੰਗਰ ਪ੍ਰਵਾਨ ਹਰਾ ਅਗਰ ਹਰਾ ਕੱਪੜਾ ਵੰਡ ਕੇ।
ਇਹ ਕੜਾ ਤੇ ਆ ਹਾਂਜੀ ਇਹ ਕੜਾ ਤੇ ਹੈ ਕਿਸੇ ਧਰਮ। ਮੰਨਦਾ ਹੀ ਨੀ ਜਿੱਧਰ ਵੀ ਲੰਗਰ ਹੋ ਰਿਹਾ ਵੜ ਜਾਂਦਾ ਵੜ ਜਾਂਦਾ।
ਇਹਨੂੰ ਬੜਾ ਮਾਰਦੇ ਨੇ ਸਰਦਾਰ। ਇਹਨੂੰ ਇੱਕ ਵਾਰਤਾ ਇਹਦੇ ਪੈਰ ਤੇ ਜਨਰੇਟਰ ਗੇਰ ਦਿੱਤਾ ਸੀ। ਇੱਕ ਇੱਧਰ ਇੱਕ ਇੱਧਰ ਉਹ ਵੀ ਆਇਆ ਇੰਦਰਬਾਲ।
ਹਾਂਜੀ ਏਧਰ ਉਹ ਵੀ ਹੈਗਾ ਇੰਦਰਪਾਲ ਉਹ ਤੇ ਪੂਰਾ ਜੁੱ। ਟਾ ਵਰਗਾ ਲੱਗਦਾ ਏ।
ਉਹ ਤਾਂ ਓਨੇ ਤਾਂ ਓਨੇ ਤਾਂ ਬੋਈ ਰੋਟੀ ਨਹੀਂ ਛੱਡੀ ਹੈਗੀ। ਉਹਨੇ ਦਾ ਉਹ ਜੋ ਆਇਆ ਭੋਗ ਦੀ ਰੋਟੀਆਂ ਵੀ ਛੱਡੀ ਨੇ ਦਾ। ਉਹਨੇ ਉਹ ਕੁਲਫੀ ਦੇ ਡੱਬੇ ਡੱਬੇ ਖਾ ਜਾਂਦਾ ਹੈਗਾ ਐ।
ਹਾਂਜੀ ਕਿਸੇ ਨੂੰ ਇਹ ਚੜਦਾ ਉਹ ਤੇ ਖਾਂਦਾ ਪਿਆ ਖਾਂਦਾ ਪਿਆ ਹੈ।
ਪਰ ਤੁਸੀਂ ਮੈਚ ਤੁਸੀਂ ਮੈਚ ਵੇਖਿਆ ਵੀ ਇੰਡੀਆ ਦਾ।
ਹਾਂਜੀ ਵੇਖਿਆ ਸੀ। ਹਾਂਜੀ ਬਹੁਤ। ਹਾਂਜੀ ਅਠਾਰਾਂ ਓਵਰ। ਤੇ ਪੰਜ ਗੇਦਾਂ ਵਿੱਚ ਆਲ ਆਊਟ। ਗ਼ਲਤ ਕੀਤਾ ਵੈਸੇ ਗੌਤਮ ਗੰਭੀਰ ਨੇ।
ਗੌਤਮ ਗੰਭੀਰ ਨੂੰ ਚੰਡਾ ਪੈਣ ਵਾਲੀਆਂ ਹੋਰ ਕੁਛ ਨੀ ਹੈਗਾ। ਉਹ ਉਹ ਉਹ ਖੁਰਾਕ ਮੰਗ ਰਿਹਾ ਹੈਗਾ ਹੈ। ਉਹ ਤੇ ਉਹ ਤਾਂ ਕੋ ਚੱਟੇਗਾ ਉਹ ਹੂਣ ਤਾਂ ਦੋਨ ਮੰੰਨੇ ਗਾਈਆ।
ਹਾਂਜੀ ਕਹਿੰਦੇ ਤੇ ਪਏ ਨੇ ਦੋਨੇ ਕੋਚ ਬਣਾਵਾਂਗੇ ਇਸ ਵਾਰੀ।
ਹਾਂ ਦੋਨੀ ਨੇ ਹਲੇ ਥੋੜੇ ਦਿਨ ਪਹਿਲੇ ਟੈਲੇਂਟ ਟੈਕਸ ਦਾ ਪੇਪਰ ਲਾਂਚ ਕੀਤਾ ਹੈਗਾ ਐ। ਆਇਆ ਸੀ ਇਹ ਵਿਰਾਟ ਕੋਹਲੀ ਨੇ ਨਵਾਂ ਜੁੱਤਾ ਲਾਂਚ ਕੀਤਾ ਤੁਹਾਨੂੰ ਪਤਾ ਹੈਗਾ।
ਹਾਂਜੀ ਵਨ ਏਟ ਵਲਾ।
ਹਾਂ ਉਹ ਆਪਣੇ ਜਿਹੜੇ ਉਹਦੇ ਫੈਨ ਆਏ ਉਹਨਾਂ ਦਾ ਤਾਂ ਤਿੰਨ ਸੌ ਤਿੰਨ ਸੌ ਰੁਪਏ ਵਿੱਚ ਦੇ ਰਿਹਾ ਹੈਗਾ ਹੈ।
ਹਾਂਜੀ ਨਾ ਨਾਲ ਉਹ ਜਿੱਤੇ ਨੇ ਕੁੁਪਨ।
ਆਹ।
ਕੂਪਨ ਵੀ ਦਿੱਤੇ ਨੇ ਨਾਲ।
ਆਹ ਉਹ ਤਾਂ ਸਭ ਪਤਾ ਨੀ ਕੀ ਕੀ ਦਿੰਦਾ ਆਪਣਾ।
ਹਾਂਜੀ।
ਫੈਨ ਹੈ ਉਹ ਪਤਾ ਨੀ ਉਹਦਾ ਉਹਨੂੰ ਪਤਾ ਨੀ ਕੀ ਮੰਨ ਕੇ ਬੈਠੇ ਨੇ।
ਹਾਂ ਜੀ ਵਿਰਾਟ। ਕੋਹਲੀ ਦੇ ਵਿੱਚ ਨਾ ਕੁਛ ਨੀ ਹੈਗਾ, ਏ ਜਿੰਨਾ ਧੋਨੀ ਦੇ ਵਿੱਚ ਹੈਗਾ ਏ ਨਾ ਉਹਨੂੰ ਉਸ ਦੇ ਵਿੱਚ ਕੁਛ ਨੀ ਹੈਗਾ ਏ,
ਉਹ ਜਲਾ ਆਈ ਕੁੜੀ ਆ,
ਹਾਂਜੀ, ਸਭ ਤੋਂ ਵਧੀਆ ਉਹ ਹੈਗਾ ਏ। ਕੀ ਨਾਮ ਹੈ ਐਮ ਐਸ ਧੋਨੀ,
ਹਾਂ ਉਹਦੋਂ ਬਾਅਦ ਰੋਹਿਤ ਸ਼ਰਮਾ ਹੈਗਾ ਏ। ਰੋਹਿਤ ਸ਼ਰਮਾ ਦਾ ਤਾਂ ਪਜਾਮਾ ਪਜਾਮਾ ਥੱਲੇ ਹੋ ਗਿਆ ਸੀ, ਕੈਚ ਫੜਦੇ ਹੋਏ। ਉਹ ਆਪਣੀ ਬੀਵੀ ਦੀ ਲੈਗੀ ਪਾ ਆਯਾ ਸੀ।
ਹਾਂਜੀ, ਸਹੀ ਬਾਤ ਏ ਉਹ ਪਤਾ ਕਿੱਦਾਂ ਮੈਚ ਹੋ ਰਿਹਾ ਸੀ, ਇਹੀ ਹੋ ਰਿਹਾ ਨਹੀਂ ਹੋ। ਮੁੰਬਈ ਦਾ,
ਇਹ ਹਾਂ ਇਹ ਰੋਹਿਤ ਸ਼ਰਮਾ ਕੈਚ ਫੜਨ ਗਿਆ ਸੀ। ਓਥੇ ਹੀ ਥੱਲੇ ਗਿਰਿਆ ਤੇ ਓਦਾ ਪਜਾਮਾ ਉਤਰ ਗਿਆ ਸੀ। ਪੇ ਕੋਡ
ਇਹ ਵਿਖੀ ਸੀ ਜਨਾਨੀ ਦੀ,
ਹਾਂਜੀ-ਹਾਂਜੀ, ਸਹੀ ਗੱਲ ਹੈ ਗੱਲ ਉਹ ਹੈ। ਪਰ ਅਹ ਹਾਂ ਉਹ ਕਮ ਸੇ ਕਮ ਚੁੱਪ ਲਕਸਲਦਾ। ਡੈਪਰ ਪਾਦਾ ਐ। ਹੁਣ ਡੈਪਰ ਹੀ ਨੀ ਆਦੇ ਹੋਣੇ, ਉਸਨੂੰ ਡੈਪਰ ਹੀ ਨੀ। ਕਮਰ ਦਾ-ਦਾ ਹੀ ਕੀ-ਕੀ ਵੱਡਾ ਹੈਗਾ।
ਉਹ ਪਤਾ ਨੀ ਕੀ-ਕੀ ਵੱਡਾ ਹੋਇਆ, ਓਦਾਂ ਪਤਾ ਨਹੀਂ ਲਗਦਾ ਬਈ ਲੰਗਰ ਲਾ ਤਾ ਉਹਨੇ।
ਹਾਂਜੀ ਠੰਡਾ ਭਰਾ ਨੂੰ ਆਦੇ ਨੀ। ਉਹਨੂੰ ਡੈਪਰ ਹੀ ਨਹੀਂ ਆਦੇ ਉਹਦੇ ਨਾਮ ਦੇ ਪੂਰੇ-ਪੂਰੇ।
ਸਹੀ ਗੱਲ ਹੈ ਜੀ ਸਹੀ ਗੱਲ ਹੈ, ਜੀ ਤੁਹਾਡੀ ਗੱਲ ਗੱਲ ਹੀ ਹੈਗੀ। ਉਹ ਤੁਸੀਂ ਉਹ ਉਹ ਦਾ ਕਰ ਸਕਦੇ, ਆ ਮੈਂ ਜੋਨੀ ਨਾਲ ਨਾ।
ਹਾਂਜੀ-ਹਾਂਜੀ। ਹੈਂ।
ਹਾਂਜੀ-ਹਾਂਜੀ ਚਲੋ ਬਾਈ ਜੀ ਠੀਕ ਹੈ ਫਿਰ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।